ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਬਸ ਵਧੀਆ ਤੁਸੀਂ
ਵਧੀਆ ਕੀ ਕਰਦੇ ਵਧੀਆ
ਬਸ ਕੁਛ ਬੈਠੇ ਬੈਠੇ ਸੀ ਚਾਹ ਪੀ ਕੇ ਹਟਿਆ ਹਾਂ
ਅੱਛਾ ਮੈਂ ਵੀ ਬਸ ਬਣਾਉਣ ਲੱਗੀ ਸੀ ਹੋਰ ਬਸ ਕਈ ਵਾਰੀ ਦਿਲ ਨੀ ਕਰਦਾ ਇਕੱਲੇ ਬੈਠੇ ਹੁੰਦੇ ਆ ਹਾਂ ਬਸ ਬਣਾਉਣ ਲੱਗੀ ਸੀ ਕਣ ਮੈਂ ਹੋਰ ਕੀ ਕਰਦੇ
ਕੱਲਿਆ ਤਾਂ ਵੈਸੇ ਦਿਲ ਨੀ ਕਰਦਾ
ਹਾਂ ਹੀ ਨਾ ਮੈਂ ਪਹਿਲਾਂ ਵਧੀਆ ਇਕੱਠੇ ਵੀ ਹੁੰਦੇ ਸੀ ਇਕੱਠੇ ਤਿਉਹਾਰ ਮਨਾਏ ਜਾਂਦੇ ਸੀ ਸਭ ਕੁਛ ਹਨਾ ਹੁਣ ਤੇ ਸਭ ਕੁਛ
ਹਾਂ ਉਹ ਤਾਂ ਹੈ ਹੁਣ ਤਾਂ ਸਹੀ ਗੱਲ ਹੈ ਹਾਂ ਹਮ
ਤੁਸੀਂ ਤੁਸੀਂ ਤੁਸੀਂ ਵੀ ਤਾਂ ਪੁਰਾਣੇ ਟਾਈਮ ਦੇਖੇ ਹੋਣਾ ਬਚਪਨ ਉਹਨਾਂ ਨਾਲ ਕਿੰਨਾ ਵਧੀਆ ਸੀ ਆਪਣਾ
ਉਹ ਵਧੀਆ ਸੀ ਸਹੀ ਗੱਲ ਹੈ ਨਾ ਕੋਈ ਮੋਬਲ ਨਾ ਹੁੰ ਸੀ
ਹਾਂ ਮੈਂ ਤੇ ਗੈਰੋ ਟਾਈਮ ਦੇਖਿਆ ਲੋਕਾਂ ਦੇ ਘਰ ਜਾਂਦੇ ਸੀ ਤੁਹਾਨੂੰ ਪਤਾ ਅਸੀਂ ਵੀਹਸ ਹਜ਼ਾਰ ਲਗਾਉਣਾ ਵੀਹ ਰੁਪਏ ਦੀ ਵੀਹ ਰੁਪਏ ਦੀ ਇੱਕ ਫਿਲਮ ਹੁੰਦੀ ਸੀ ਨਾ ਤੇ ਅਸੀਂ ਦੋ ਪੰਜ ਪੰਜ ਰੁਪਏ ਇਕੱਠੇ ਕਰਦੇ ਸੀ ਪੰਜ ਪੰਜ ਰੁਪਏ ਸਾਡੇ ਕੋਲ ਪੰਜ ਰੁਪਏ ਵੀ
ਇਕੱਠੇ ਕਰਕੇ ਇਕੱਠੇ ਕਰਕੇ ਫੇਰ ਨਾ ਸਾਰੀ ਫਿਲਮਾਂ ਦੇਖਣੀਆਂ ਹੈਂ ਫੇਿਰ ਅੱਧੀ ਰਾਤ ਵੇਲੇ ਨੀਂਦਦਾ ਜਿਹੜੀ ਫ ਹੋ ਜਾਣਾ ਫਿਲਮ ਦੇਖਦੇ ਦੇਖਦੇ ਫੇਰ ਕਹਿਣਾ ਹਾਏ
ਪਤਾ ਜਦੋਂ ਆਪਾਂ ਦੋ ਦੋ ਫਿਲਮਾਂ ਦੇਖਦੇ ਸੀ ਤੀਜੀ ਫ੍ਰੀ ਹੁੰਦੀ ਸੀ ਰਾਤ ਨੂੰ ਹੈ
ਹਾਂ ਬੜਾ ਮਜ਼ਾ ਆਉਂਦਾ ਸੀ ਉਹੀ ਨਾ ਫਿਰ ਇਹ ਲਾਲਚ ਹੁੰਦਾ ਸੀ ਦੇਖ ਸਕਦੇ ਹ ਦੇਖ
ਤਨ ਦੇਖ ਸਕਦੇ ਆ ਉਹ ਨਾਲੇ ਨਾ ਹਾਂ ਉਹ ਤਾਏ ਚਾਚੇ ਭੈਣ ਭਰਾ ਸਭ ਇਕੱਠੇ ਹੁੰਦੇ ਸੀ ਹਾਂ ਹਾਂ ਅਸੀਂ ਸੁੱਤੇ ਹੋਣਾ ਤੇ ਮੰਮੀ ਅਸੀਂ ਸੁੱਤੇ ਹੁੰਦੇ ਸੀ ਉਹ ਚਾ ਕੇ ਲੈ ਜਾਂਦਾ ਸੀ। ਆਪਾਂ ਸੁੱਤੇ ਹੁੰਦੇ ਸੀ ਚੱਕ ਕੇ ਲੈ ਜਾਂਦਾ। ਸੀਗਾ ਅਰੇ ਪੁਰਾਣਾ ਟਾਈਮ ਬਹੁਤ ਵਧੀਆ ਸੀ ਤੇ ਪਤਾ ਅੱਜ ਅੱਜ ਮੈਂ ਹਮ
ਚਲਾਉਣਾ ਦੇਖਣਾ ਚਲੋ ਮਜ਼ਾ ਵੀ ਆਉਂਦਾ ਸੀ।
ਮਜ਼ਾ ਵੀ ਆਉਂਦਾ ਸੀ ਸਾਰੇ ਰਲ ਕੇ ਬੈਠਦੇ ਸੀ ਅੱਛਾ ਤੁਹਾਨੂੰ ਪਤਾ ਕਜ਼ਨ ਮੈਂ ਤੇ ਕਜ਼ਨ, ਤਾਏ, ਚਾਚੇ ਅਸੀ ਫੇ ਰਹਿੰਦੇ ਸੀ ਨਾ ਮੈਂ ਰੋਟੀ ਬਣਾਉਣੀ ਉਨੇ ਚਾਹ ਬਣਾਉਣੀ। ਹ ਜੇ ਉਹਨੇ ਪਰਾਂਠੇ ਬਣਾਏਏ ਤੇ ਚਾਹ ਮੈਂ ਬਣਾਉਣੀ ਮਤਲਬ ਇਦਾਂ ਕਰਕੇ ਅਸੀਂ ਰਲ ਕੇ ਖਾਂਦੇ ਸੀ। ਹਾਂ ਹਾਂ ਹਾਂ ਉਹਦੇ ਘਰ ਦਾ ਬੜਾ ਮਜ਼ੇਦਾਰ ਸੀਗਾ ਟਾਈਮ ਉਹ ਤੁਹਾਨੂੰ ਪਤਾ ਲੋਹੜੀ ਜਦੋਂ ਮਨਾਉਂਦੇ ਸੀ। ਲੋਹੜੀ ਦੇ ਤਿਉਹਾਰ ਇਕੱਠੇ ਹਨਾ। ਲੋਹੜੀ ਯਾਦ ਹੈ ਕਦੀ ਕਿਸੇ ਦੇ ਘਰ ਨਾ ਅਲੱਗ- ਅਲੱਗ ਨਹੀਂ ਸੀ ਬਲਦੀ ਹੁਣ ਤੁਸੀਂ ਤੁਸੀਂ ਨੋਟਿਸ ਕਰੋ ਹਰ ਗਲੀ ਚ ਹਰ ਬੋਏ ਦੇ ਅੱਗੇ ਲੋਹੜੀ ਵ ਅ
ਹਮ ਉਹ ਤਾਂ ਹੈ ਹੀ ਹੈ।
ਵਧੀਆ ਨੀ ਲੱਗਦਾ ਮੈਨੂੰ ਤੇ ਇਹ ਹੁੰਦਾ ਸੀ ਸਾਰੇ ਇਕੱਠੇ ਚਲੋ ਬੈਠ ਕੇ ਹਨਾ ਮਨਾਉਣ ਦਿਨ ਤਿਉਹਾਰ ਆਪਣਾ।
ਅੱਜ ਕੱਲ ਤਾਂ ਦੇਖੋ ਇੱਕ ਘਰ ਚ ਇੱਕ ਘਰ ਚ ਚਾਰ ਬੈਠੇ ਨੇ ਜਾਂ ਪੰਜਣੇ ਬੈਠੇ ਸਾਰੇ ਆਪਣਾ ਹੀ ਮਸਤ ਫੋਨ ਚ ਫੋਨ ਚ ਮਸਤ ਬਸ ਕੋਈ ਕਿਸੇ ਨੂੰ ਬੁਲਾਉਂਦਾ ਨੀ ਕੋਈ ਕਿਸੇ ਨੂੰ ਚਲਾਉਦਾ ਨੀ
ਠੀ ਸਾਰੇ ਇਕੱਠੇ ਰ ਜਾਂਦੇ ਸੀ ਟਰੱਕ ਵੱਡੇ ਹੁਣ
ਕਲਾਂ ਆ ਸਾਈਕਲਾਂ ਤੇ ਜਾਂਦੇ ਸੀ ਸਾਈਕਲਾਂ ਲੈਣੀ ਸਕਲਾਂ ਤੇ ਆਦੇ ਸਾਈਕਲਾਂ ਮਿਲਦੀਆਂ ਹੁੰਦੀਆਂ ਸੀ ਲਈ ਸਿੱਖਦੇ ਸੀਗੇ ਕਿਰਾਏ ਦੇ ਸਾਈਕਲ ਸਿੱਖ
ਅੱਛਾ ਇਹਨੂੰ ਛੱਡੋ ਗਲੀ ਚ ਕਿਸੇ ਦੀ ਵੀ ਪਈ ਆਪਾਂ ਚੱਕ ਕੇ ਚਲੇ ਜਾਂਦੇ ਸੀ। ਸਾਡੀਆਂ ਹਨਾ ਪੁਰਾਣੇ ਹੈ ਪੁਰਾਣੇ ਕਹਿ ਰਹੇ ਸੀ ਆਵਾਜ਼ ਪੁਰਾਣੇ ਲੋਕ ਸਭ ਕੁੱਛ ਬਹੁਤ ਅੱਛਾ ਸਿੱਖ ਹੁਣ ਹੁਣ ਦੇ ਦੇਖੋ ਵਿਆਹ ਦੇ ਕਸਟਮ ਵੀ ਚੇਂਜ ਹੋ ਗਏ ਵਿਆਹ ਦੀਆਂ ਪਰੰਪਰਾਵਾਂ ਦਾ ਦੇਖੋ ਆਪਣੀਆਂ ਸਾਰੀਆਂ ਪਰੰਪਰਾਵਾਂ ਕਸਟਮ ਸਭ ਚੇਂਜ ਹੁੰਦਾ ਜਾ ਰਿਹਾ ਤੁਸੀਂ ਨੋਟਿਸ ਕਰੋ ਨਾ ਹੁਣ ਇਹ ਕੋਈ ਹੁਣ ਅੱਜ ਅੱਗੇ ਚੂੜ ਮਾਮਾ ਬਣਦਾ ਸੀ ਆਪਣੇ ਹਨਾ ਆਪਾਂ ਤਾਰਿਆਂ ਦੀ ਪਿੱਛਾਂ ਚ ਹਨਾ ਹੁਣ ਅੱਜ ਕੱਲ ਕੁੜੀਆਂ ਆਪੇ ਪਸੰਦ ਕਰਕੇ ਆਪੇ ਪਾ ਰਹੀਆਂ ਹੈ ਕੋਈ ਰੂਲ ਦੱਸੋ ਔਰ ਫੇਰ ਕੀ ਹੁੰਦਾ ਫਰ ਦੁੱਖ ਪਹਿਲਾਂ ਦੇਖਦੇ ਹੀ ਨਹੀਂੀ ਸੀ ਹਰ ਚੀਜ਼ ਹਾਂ ਹਰ ਚੀਜ਼ ਮ ਹੁਣ ਕੋਈ ਸ਼ਰਮ ਨੀ ਕਿਸੇ ਨੂੰ ਕੋਈ ਕੁਛ ਲਿਹਾਜ ਹੈ ਹੀ ਨਹੀਂੀ ਆਉਂਦੀ ਹੈ ਕੁੜੀ ਉਹ ਨੱਚਦੀ ਆ ਰਹੀ ਹੈਹਿੰਦੀ ਜ ਮਤਲਬ ਅਤੇ ਦੇਖੋ ਤੁਸੀਂ ਅੱਜ ਕੱਲ ਪ੍ਰੀ ਪਹਿਲਾਂ ਹੀ ਸਭ ਕੁਛ ਸੀ ਪਰ ਇਹ ਚੇਂਜ ਵੀ ਫਿਰਦੇ ਦੇਖੋ ਮਾਪਿਆਂ ਨੂੰ ਮਾਪਿਆਂ ਨੂੰ ਬੱਚਿਆਂ ਦੀ ਖਾਤ ਕਰਨਾ ਪੈ ਰਿਹਾ
ਆਈ ਕ ਕਰਨਾ ਕੁੜ ਛਮਾਂਦੀਆਂ ਨੇ ਨਾ ਰੋਟੀਆਂ ਨੇ
ਨਾ ਬਾਏ ਬਾਏ ਕਰਦੀ ਹ ਤੇ ਕਰਨੀ ਹ ਹੁਣ ਆਪਣਾ ਵੇਲਾ ਦੇਖੋ ਅਸੀਂ ਤਾਂ ਇੱਕ ਨਾ ਗਾਣਾ ਨੀ ਚੱਲਦਾ ਹੁੰਦਾ ਸੀ ਬਾਬੂਲਕੀ ਦਵਾਈ ਲੈ ਆ ਜਦੋਂ ਹੀ ਉਹ ਚੱਲਦਾ ਨਾ ਗਾਣਾ ਮੈਂ ਰੋਣਾ ਸ਼ੁਰੂ ਕਰ ਦਿੰਦੀ ਸੀ ਬਾਬੁਲ ਕੀ ਦਵਾਇ ਜਦੋਂ ਵੀ ਆਉਂਦਾ ਸੀ ਜਦੋਂ ਵੀ ਬਾਬੁਲ ਕੀ ਦਏ ਇਹ ਮਤਲਬ ਕਿ ਮੈਂ ਗਲੀ ਚ ਵੀ ਕਿਸੇ ਦਾ ਗਾਣਾ ਸੁਣਦੀ ਸੀ ਨਾ ਬਾਬੂਲ ਕਿੀ ਦਾਏ ਕਣ ਅ ਪਲਾ ਪ
ਤੁਸੀਂ ਇਹ ਸਿਸਟਰ ਦੀ ਮੈਰਿਜ ਹੋਈ ਮੈਂ ਆਉਂਦੇ ਤੇ ਨੀ ਇਨਾ ਰੋਹੀ ਜਿੰਨਾ ਬਾਨੀਆਂ ਦੀ ਕੁੜੀ ਦੀ ਸਰੀ ਜੋਈ ਮੈਂ ਉਦਰ ਤਾਂ ਰੋਈ ਇਨਾ ਰੋਈ ਸਾਰੇ ਜਾ ਮਨ ਕਿਕ ਮ ਕਿਹਾਨਾ ਰੋਈ ਮੈਂ ਇ
ਮੈਂ ਉਹੀ ਤਾਂ ਦੱਸਦੀ ਹਾਂ ਨਾ ਮੇਰੇ ਸਾਹਮਣੇ ਜਦੋਂ ਚੱਲਣਾ ਮੈਨੂੰ ਨਾ ਪਤਾ ਨੀ ਮੇਰੇ ਪਾਪਾ ਦੇਖ ਕੇ ਨਾ ਮੈਨੂੰ ਮੇਰੇ ਪਾਪਾ ਦਾ ਦੇਖ ਕੇ ਰੋਣਾ ਆ ਜਾਂਦਾ ਸੀ ਮਤਾ ਗ ਰਹੀ ਹਾਂ ਮੈਂ ਇੰਨਾ ਮਿਸ ਕੱਲੀ ਹੁਣ ਮੈਂ ਕੱਲੀ ਵ ਥੇ ਇਹੀ ਸੋਚਦੀ ਸੀ ਮੈਂ ਕਿਹਾ ਵੀ ਕਿੰਨਾ ਵਧੀਆ ਉਹ ਹੁੰਦਾ ਸੀ ਟਾਈਮੇ ਜ ਚਲੇ ਜਾਂਦੇ ਕਿਸੇ ਦੇ ਘਰ ਹਨਾ ਅੱਜ ਕੱਲ ਦਾ ਕਿਸੇ ਦੇ ਘਰ ਵੀ ਯਾਰ ਕਿਸੇ ਨੂੰ ਕੀ ਕਹਿਣਾ ਮੈਂ ਤਾਂ ਖੁੱਦ ਕਹਿੰਨੀ ਹਾਂ ਮੇਰੇ ਘਰ ਆਣੇ ਤੇ ਕੋਈ ਫੋਨ ਕਰਕੇ ਆਵੇ ਕਿ ਮੈਂ ਵਿਹਲੀ ਹੈਗੀ ਹਾਂ ਕਿ ਨਹੀਂ ਹਨਾ ਆਪਾਂ ਕਿਸੇ ਨੂੰ ਕਿਉਂ ਕਹਿਣਾ ਅਸੀਂ ਵੀ ਚੇਂਜ ਹਾਲਾਤ ਦੇਿਆਂ ਨੂੰ ਹਾਰ ਕਿਉਂਕਿ ਇਸ ਤ ਇਨਾ ਵਧੀਿਆ ਹੋਇਆ ਲੋਕਾਂ ਚ ਪਰ ਇਹਨਾ ਚੇਂਜ ਨਹੀਂ ਸੀ ਹੋਣਾ ਚਾਹੀਦਾ ਚੇਂਜ ਚਲੋ ਕਹਿੰਦੇ ਆ ਵੀ ਅੱਛਾ ਹੁੰਦਾ ਬਟ ਇਹ ਚੇਂਜ ਮੈਨੂੰ
ਪੁਰਾਣਾ ਜਮਾਨਾ ਜਿਆਦਾ ਯਾਦ ਆਉਂਦਾ ਹੁਣ ਹਾਂ ਖੇਲਣਾ ਕੁਦ ਮਾ ਆਉਂਦਾ ਸੀ ਸਾਰਿਆਂ ਨੇ ਰਾਤੀ ਰਾਤ ਤੱਕ ਖੇਲਦੇ ਰਹਿਣਾ ਕਿੰਨੀ ਕਿੰਨੀ ਦੇਰ ਤੱਕ ਹੈ ਕਰ ਹਾਂ ਕੋਈ ਕੋਈ ਹੁੰਦਾ ਹੀ ਨੀ ਸੀ
ਹੋਏ ਹੁੰਦੇ ਨੇ ਪਰ ਹਾਂ ਸ਼ਾਹੀ ਅ ਬਿਲਕੁਲ ਪੁਰਾਣੇ ਹਰ ਚੀਜ਼ ਨਾ ਹਾਂ ਜਦੋਂ ਜਦੋਂ ਰਿਵਾਜ ਘੱਟਦੇ ਜਾ ਰਹੇ ਹੈ ਚੀਜ਼ਾਂ ਪਰੰਪਰਾਵਾਂ ਘਟਦੀਆਂ ਜਾ ਰਹੀਆਂ ਉਹ ਕਲਚਰ ਚ ਫ਼ਰਕ ਪੈਂਦਾ ਜਾ ਰਿਹਾ ਹੈ ਬੱਚੇ ਦੇਖੋ ਕਿੱਥੇ ਜਾ ਰਹੇ ਹੈ ਉਹਨਾਂ ਦੀ ਸੋਚ ਚ ਫ਼ਰਕ ਪੈ ਗਿਆ ਹੁਣ ਉਹ ਜਿਹਾ ਪਿਆਰ ਹੋ ਜਾ ਚੀਜ਼ ਨਹੀਂ ਹੈ ਪਰ ਉਹਨਾ ਹੀ ਦੁੱਖ ਵੀ ਪਾਉਂਦੇ ਹੈ ਬੱਚੇ ਉਹੇ ਦੁੱਖ ਵੀ ਪਾਉਂਦੇ ਆ ਜਿਸ ਚੀਜ਼ ਤੇ ਜਿਹੜੀ ਚੀਜ਼ ਆਪਾਂ ਹੁਣ ਪਹਿਲਾਂ ਵੱਡਿਆਂ ਦਾ ਮੱਥਾ ਟੇਕ ਕੇ ਗੁਰਦੁਆਰੇ ਮੰਦਿਰਾਂ ਦੀਆਂ ਅਰਦਾਸ ਕਰਾ ਕੇ ਚੀਜ਼ਾਂ ਆਉਂਦੀਆਂ ਸੀ ਅੱਜ ਕੱਲ ਜਦੋਂ ਦਿਲ ਕਰਦਾ ਹੋਈ ਕਰ ਲੋ ਹਨਾ ਆਹ ਜਿਹੜਾ ਪ੍ਰੀ ਵੈਡਿੰਗ ਸ਼ੂਟ ਜਿਹੜੇ ਚੱਲ ਪਏ ਆਂ ਦੇਖੋ ਨਾ ਕੁਛ ਰਿਹਾ ਹੀ ਨਹੀਂ ਪਹਿਲਾਂ ਹੀ ਪਹਿਲਾਂ ਹੀ ਹੋਇਆ ਪਹਿਲਾਂ ਹੀ ਮਿਲ ਆਉਂਦੇ ਹੈ ਪਹਿਲਾਂ ਹੀ ਜਾ ਕੇ ਆਪਣੇ ਘਰ ਆਉਂਦੇ ਹੈ ਹਨਾ ਕੋਈ ਰਿਹਾ ਹੀ ਨਹੀਂੀ ਕਰੇਜ਼ ਉਹ ਲਗਾ ਦਿੰਦੇ ਆ ਸਕਰੀਨਾਂ ਤੇ
ਹ
ਉਹ ਸਕਰੀਨ ਤੇ ਲਗਾ ਦਿੰਦੇ ਆ ਉਹ ਸਕਰੀਨ ਤੇ ਲਗਾ ਦਿੰਦੇ ਆ ਕੀ ਰਹਿ ਗਿਆ ਕੁੱਛ ਵੀ ਨੀ ਖਾਓ ਪੀਓ ਆਪਣਾ ਬਸ ਵਿਆਵਾਂ ਚ ਚਲੋ ਉਸ ਤੋਂ ਬਾਅਦ ਕੋਈ ਕਰੇਜ ਰਹਿੰਦਾ ਹੀ ਨਹੀਂ ਉਹ ਨਹੀਂ ਨਾ ਫਿਰ ਤਾਂਈ ਤਾ ਤੁਸੀਂ ਵੀ ਤਾਂ ਚੀਜ਼ ਨੋਟਿਸ ਕਰੋ ਨਾ ਲਈ ਮਿਲ ਜੁਲ ਕੇ ਜਿਵੇਂ ਪਹਿਲਾਂ ਵਿਆਹ ਹੋਣਾ ਪਹਿਲਾਂ ਦੇਖਾ ਦਿਖਾਈ ਹੋਣੀ ਥੋੜਾ ਟਾਈਮ ਮਿਲਦਾ ਸੀ ਕਿਸੇ ਨੂੰ ਮਿਲਣ ਦਾ ਜਾਂ ਸਮਝਣ ਦਾ ਹੁਣ ਪਹਿਲੇਾਂ ਹੀ ਸਮਝੇ ਹੁੰਦੇ ਹੈ ਆਬਾਦ
ਨਾਲੇ ਪਲੇ ਕਿਹੜਾ ਫੋਨ ਫੋਨ ਹੈਗੇ ਸੀੱਲਬਾਤ ਕਰ ਜਾਂਦਾ ਕੋਈ ਕੁਛ
ਇੱਕ ਸ਼ਰਮ ਹੁੰਦੀ ਸੀ ਇੱਕ ਲਿਹਾਜ਼ ਹੁੰਦਾ ਸੀ ਵੱਡਿਆਂ ਦਾ ਹੁਣ ਆਪਸ ਚ ਪਤਾ ਕੀ ਹੈ ਪਹਿਲਾਂ ਹੀ ਖੁੱਲੇ ਹੁੰਦੇ ਹੈ ਗੱਲਾਂ ਲੀਕ ਹੋ ਜਨ ਘਰਦਿਆਂ ਦੀਆਂ ਵੀ ਆਪਣੀਆਂ ਵੀ ਬਸ ਉਸ ਕਰਕੇ ਰਿਸ਼ਤੇ ਵੀ ਟੁੱਟ ਰਹੇ ਆ
ਹਾਂ
ਚੀਜ਼ ਦੇ ਫਾਇਦੇ ਨੂੰ ਨੁਕਸਾਨ ਹੈ ਹਰ ਇੱਕ ਚੀਜ਼ ਦਾ ਫੈਮਲੀ ਦੇਖਲੋ ਤੁਸੀਂ ਉਹ ਇੱਕ ਦੂਜੇ ਦੇ ਭੇਦ ਖੁੱਲ ਜਾਂਦੇ ਆ ਹਨਾ ਕੋਈ ਵੀ ਚੀਜ਼ ਅਗਰ ਪੁਰਾਣੀਆਂ ਚੀਜ਼ਾਂ ਬਣੀਆਂ ਸੀ ਨਾ ਉਹ ਵਧੀਆ ਸੀ ਜੋ ਸਾਡੇ ਪੇਰੈਂਟਸ ਨੇ ਜਾਂ ਸਾਡੇ ਅਹ ਦਾਦਾ ਨਾਨੀ ਦੇ ਟਾਈਮ ਜੋ ਚੱਲ ਰਿਹਾ ਦੱਸਿਓ ਵਧੀਆ ਸੀ ਤੁਸੀਂ ਇੱਕ ਚਿਜ਼ ਹੋਗੇ ਨੋਟਿਸ ਕੀਤੀ ਤਾਂ ਜਿਹੜਾ ਪਹਿਰਾਵਾ ਹੈ ਉਹ ਦੇਖੋ ਨੋਟਿਸ ਕਰੋ ਸਲਵਾਰਾਂ ਪਹਿਲੇ ਵਾਲੀਆਂ ਹੀ ਦੁਬਾਰਾ ਆਈਆਂ ਨੇ ਜਦੋਂ ਆਪਾਂ ਫਰਸ਼ੀ ਸਲਵਾਰਾਂ ਕ ਦਿੰਦੇ ਆਾਂ ਅ ਪਲਾਜ਼ੋ ਗੇ ਦਿੰਦੇ ਹਾਂ ਸ਼ਰਾਰੇੇ ਦਿੰਦੇ ਆਂ ਸਭ ਪਹਿਲਾਂ ਦੇ ਆ
ਪਰਸੋ ਐਕਟਿਵਾ ਗਯੀ ਦੀ ਸੀ
ਹਾਂ ਬਸ ਨਵਾਂ ਰੂਪ ਤੇ ਨਵਾਂ ਨਾਮ ਲੈ ਕੇ ਆ ਰਹੇ ਹੈ
ਪੁਰਾਣੇ ਹੀਰੋ ਹੀਰੋਇਨਾ ਜਿਹੜੇ ਕੱਪੜੇ ਪਾਉਂਦੇ ਸੀ ਉਹ ਅੱਜ ਕੱਲ ਫੇਰ ਚ ਦਦੇ ਨੇ ਫ ਮੰੀਆਂ ਮੰਹਿੰ ਮੰੀਆਂ ਕਹਿੰਦੀ ਹੁੰਦੀਆਂ ਅਸੀਂ ਆਪਣੇ ਵਿਆਵਾਂ ਤੇ ਇਹ ਪਾਉਂਦੇ ਸੀ ਅਸੀਂ ਇਹ ਕਰਦੇ ਸੀ ਹਾਂ
ਕਮੀਜ਼ਾਂ ਉੱਚੀਆਂ ਕਮੀਜ਼ਾਂ ਤੇ ਸਲਵਾਰਾਂ ਦਾ ਰਿ ਰਿਵਾਜ ਦੁਬਾਰਾ ਆਇਆ ਮੈਂ ਵੀ ਸੋਚ ਰਹੀ ਹੈ ਇੱਕ ਸੂਟ ਸਵਾਉਣਾ ਮੈਂ ਉਹ ਚੀਜ਼ ਕਮੀਜ਼ ਦਾ ਸੋਚੀ ਦੇ ਪੁਰਾਣੇ ਪੁਰਾਣੀ ਮੈਂ ਵੀ ਦੇਖਦੀ ਹਾਂ ਰਿਵਾਜ਼ ਦਾ ਪਾ ਕੇ ਸੋਹਣੇ ਲੱਗਦੇ ਆ ਉੱਚੀਆਂ ਕਮੀਜ਼ਾਂ ਤੇ ਸਲਵਾਰ
ਵੀ ਨਾ ਸ਼ਰਟ ਪਾਓ ਨਾ ਮੈਨੂੰ ਉਹਦੇ ਨਾਲ ਹਾਈਟ ਆਪਣੀ ਛੋਟੀ ਲੱਗਦੀ ਹੈ ਜੇ ਉਹ ਚਿਕ ਮਿਰਚ ਹੁੰਦੇ ਨਾ ਹਾਈ ਲੰਬੀ ਲੰਬੀ ਲੱਗਦੀ ਹੈ
ਕਰਿਓ ਟਰਾਈ ਮੈਂ ਵੀ ਕਰਾਂਗੀ ਮੈਂ ਲਿਆ ਇੱਕ ਮੈਂ ਸ਼ੋਰਟ ਸ਼ੋਰਟ ਸੁਵਾਵਾਂਗੀ ਹੁਣ ਮੈਂ ਕਿਹਾ ਮੈਂ ਵੀ ਪੁਰਾਣਾ ਟਾਈਮ ਪਾ ਕੇ ਦੇਖਦੀ ਹਾਂ ਪਹੁੰਚੇ ਖੁੱਲੇ ਵਾਲਾ ਬਾਕੀ ਦੇਖਦੀ ਹਾਂ ਕਰਾਂਗੇ ਟਰਾਈ ਕਿਉਂਕਿ ਪੁਰਾਣੇ ਰਿਵਾਜ਼ ਚ ਮੈਨੂੰ ਵੈਸੇ ਨਾ ਜ਼ਿਆਦਾ ਪਸੰ ਹੁੰਦਾ ਮਿਲ ਜੁਲ ਕੇ ਕਰਨਾ ਹਮ ਠੀਕ ਹੈ ਸੋਚ ਮੋਡਰਨ ਰੱਖੋ ਪਰ ਚਲੋ ਉਹਨਾਂ ਦੇ ਨਾਲ ਵੀ ਹਾਂ ਉਹਨਾਂ ਦੇ ਨਾਲ ਵੀ ਚਲੋ ਵਧੀਆ ਲੱਗਦਾ
ਸਮਂ ਚਲੋ ਇਹ ਕਿ ਬਦਲਣਾ ਤਾਂ ਪੈਂਦਾ ਚਲੋ ਮਗਰ ਇੰਨਾ ਬਦਲਾਵ ਆਏ ਨਾਲ ਕਿ ਜਿਹੜਾ ਆਪਣੇ ਕਲ
ਕਲਚਰ ਨੂੰ ਖ਼ਤਮ ਕਰ ਲਏ ਬਿਲਕੁਲ ਬਿਲਕੁਲ ਆਪਾਂ ਨੂੰ ਬਿਲਕੁਲ ਪਤਾ ਕੀ ਹੈ ਹੁਣ ਥੋੜ੍ਹਾ ਜਿਹਾ ਜ਼ਰੂਰੀ ਆ ਪਰ ਬ ਬੱਚਿਆਂ ਪਤਾ ਕੀ ਬੱਚਿਆਂ ਨੂੰ ਸਮਝਾਉਣਾ ਵੀ ਚਾਹੀਦਾ ਥੋੜ੍ਹਾ ਰੱਖਣਾ ਚਾਹੀਦਾ ਉਹਦੇ ਵਿੱਚ ਬੱਚਿਆਂ ਨੂੰ ਵੀ ਸਮਝ ਆਏਗੀ ਹਾਂ ਹਾਂ ਪੁਰਾਣੀਆਂ ਪਰੰਪਰਾਵਾਂ ਜਿਵੇਂ ਜਿਵੇਂ ਪਹਿਲਾਂ ਦੇ ਹੁੰਦੇ ਸੀ ਵਿਆਹ ਮੁੰਡੇ ਦਾ ਸਿਹਰਾ ਯਾਰ ਮੁੰਡੇ ਦਾ ਸਿਹਰਾ ਵੀ ਆਪਾਂ ਮਤਲਬ ਉਹ ਦੇਖ ਸਖਦਾ ਨੀ ਮੁੰਡਾ ਭੈਣਾਂ ਲੈ ਕੇ ਆਉਂਦੀਆਂ ਸਿਹਰਾ ਵੀ ਦਿਖਾਉਦੀ ਨੀ ਹੈ ਹਾਂ ਹੁਣ ਅੱਜ ਕੱਲ ਪਾਰਲਰ ਚ ਚੂੜਾ ਪਹਿਲਾਂ ਹੀ ਪਾ ਚਲੇ
ਹਾਂ ਜਦਕਿ ਪਹਿਲੇ ਪਹਿਲੇ ਕੱਜਦੀਆਂ ਸੀ ਕੱਜ ਕੇ ਜਦੋਂ ਲਾਵਾਂ ਤੋਂ ਬਾਅਦ ਦੇਖਦੇ ਸੀਗੇ ਲਾਵਾਂ ਤੋਂ ਬਾਅਦ ਹਾਂ ਕਿਣ
ਉਹ ਹੋਰ ਅੱਜ ਅੱਧਾ ਟਾਈਮ ਤਾਂ ਫੋਟੋ ਸ਼ੂਟ ਹੀ ਲਗਾ ਦਾ ਉਹ ਅੱਜ ਕੱਲ ਪਹਿਲਾਂ ਮਹਿੰਦੀ ਦੀ ਡਰੈਸ ਚਾਹੀਦੀ ਹੈ ਤੇ ਚੂੜੇ ਦੀ ਡਰੈਸ ਚਾਹੀਦੀ ਹੈ ਤੇ ਉਹਦੀ ਬੈਂਗਲ ਸੈਰਮਨੀ ਦੀ ਚਾਹੀਦੀ ਹੈ ਪਾਠ ਪਾਠ ਦਾ ਤਾਂ ਬੰਦਾ ਭੁੱਲ ਹੀ ਜਾਂਦਾ ਪਾਠ ਰੱਖਿਆ ਹੈ ਨਾ ਇਹ ਚੀਜ਼ਾਂ ਤੇ ਆਪਾਂ ਪਿੱਛੇ ਛੱਡਤੀਆਂ ਆਪਾਂ ਆ ਚੱਲ ਗਏ ਦੇ, ਖਾ ਦਿਖਾਵੇ ਚ ਜੋ ਵੀਡੀਓਸ ਦੇਖ ਲਿਆ, ਜਾਂ ਦੂਜਿਆਂ ਨੂੰ ਦੇਖ ਲਿਆ ਆਪਾਂ ਉਹ ਕਰ ਰਹੇ ਹਾਂ ਪਰ ਆਪਾਂ ਆਪਣੇ ਰਿਵਾਜ਼ ਭੁੱਲਦੇ ਜਾ ਰਹੇ ਹਾਂ ਜਦਕਿ ਭੁੱਲਣਾ ਹੀ ਚਾਹੀਦਾ ਚਲੋ ਕੁੱਛ ਹੱਦ ਤੱਕ ਚੀਜ਼ਾਂ ਆਪਾਂ ਨਵੀਆਂ ਅਪਣਾ ਸਕ ਸਕਦੇ ਹ
ਹਾਂ
ਆਪਾਂ ਚੀਜ਼ਾਂ ਨਵੀਆਂ ਅਪਣਾ ਸਕਦੇ ਹਾਂ ਬਟ ਪੁਰਾਣੀਆਂ ਵੀ ਰਹਿਣੀਆਂ ਚਾਹੀਦੀਆਂ। ਬਹੀਂ ਆਪਣਾ ਚੱਲੇਗਾ ਸਭ ਪੁਰਾਣੀਆਂ ਵੀ ਰਹਿਣੀਆਂ ਚਾਹੀਦੀਆਂ ਚਲੋ ਠੀਕ ਹੈ। ਫਿਰ ਕਰਾਂਗੇ ਗੱਲ ਠੀਕ ਹੈ। ਹਾਂਜੀ ਓਕੇ ਜੀ, ਓਕੇ, ਓਕੇ ਜੀ ਬਾਏ ਬਾਏ।
ਸਤਿ ਸ੍ਰੀ ਅਕਾਲ